ਸਸ, ਹੈਲੋ,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
ਕੀ ਹਾਲ-ਚਾਲ।
ਹੋਰ ਤੁਸੀਂ ਠੀਕ ਹੋ। ਵਧੀਆ ਜੀ, ਤੁਸੀਂ ਸੁਣਾਓ।
ਹਾਂਜੀ, ਬਸ ਵਧੀਆ ਜੀ ਲੱਗੇ ਆਂ ਸਵੇਰ ਦੇ ਕੰਮ ਕਰਨ ਜੋ ਸਵੇਰੇ ਉੱਠੋ ਕਿਚਨ ਚ ਵੜੋ ਸਾਰਾ ਦਿਨ ਏਵੇਂ ਨਿਕਲ ਜਾਂਦਾ ਐ, ਹੁਣ ਨਾਸਤੇ ਚ ਕੀ ਬਣਾਣਾ ਐਂ। ਹੁਣ ਦੁਪਹਿਰੇ ਕੀ ਬਣਾਣਾ, ਏ ਟੈਂਸ਼ਨ ਫਿਰ ਰਾਤੀ ਕੀ ਬਣਾਣਾ। ਪੂਰਾ ਦਿਨ ਸਾਡਾ ਇਹ ਨਾਂ ਬੀ ਸ ਜੇੜਾ ਸਾਡਾ ਵੋ ਏ ਨਾਂ ਰੂਟੀਨ ਪੂਰੇ ਦਿਨ ਦਾ ਜੋ ਐ ਨਾ, ਦਿਨਚਰਿਆ ਸਾਡੀ। ਬੜਾ ਈ ਬਿਜੀ ਹੋ ਗਿਆ। ਬੜੇ ਵਿਅਸਤ ਰੈਣੇ ਆਂ ਅਸੀਂ। ਟਾਈਮ ਈ ਨੀਂ ਲੱਗਦਾ। ਕੁੱਝ ਆਪਣੇ ਵਾਸਤੇ ਕ ਸੋਚਦੇ ਈ ਨੀਂ। ਪੂਰਾ ਦਿਨ ਸਾਡਾ ਬਸ ਐਵੇਂ ਈ
ਆਪਣੇ ਵਾਸਤੇ ਟਾਈਮ ਜ਼ਰੂਰੀ ਨਈਂ, ਆਪਣੇ ਵਾਸਤੇ ਟਾਈਮ ਜ਼ਰੂਰ ਨਿਕਾਲੋ। ਨਈ ਨਈਂ, ਆਪਣੇ ਵਾਸਤੇ ਟਾਈਮ ਜ਼ਰੂਰ ਨਿਕਾਲੋ। ਤੁਹਨੂੰ ਟਾਈਮ ਵਾਪਸ ਈ ਨਿਕਾਲਣਾ ਪੜੇਗਾ ਕਿਉਂਕਿ ਆਪਣੇ ਆਸ ਟਾਈਮ ਕੱਢੋਗੇ। ਦੇਖੋ ਹਰ ਲੇਡੀ ਨੂੰ ਆਪਣੇ ਆਸਤੇ ਟਾਈਮ ਵੀ ਜ਼ਰੂਰ ਕੱਢਣਾ ਚਾਈਦਾ, ਘਰ ਦੇ ਕੰਮ ਤੇ ਨਿਪੜਦੇ ਈ ਨਈਂ। ਸੈਡੀ ਵੀ ਤੇ ਉਮਰ ਟੱਲ ਰੀ ਐ ਨਾਲ-ਨਾਲ। ਆਪਣੀ ਜ਼ਿੰਦਗੀ ਜ਼ਰੂਰ ਜੀਓ ਹਾਂ, ਆਪਣੀ ਜ਼ਿੰਦਗੀ ਜ਼ਰੂਰ ਜੀਓ ਬਾਈ। ਦੇਖੋ, ਹੁਣ ਤੁਸੀਂ ਬੁੱਢੇ ਹੋ ਜਾਣਾ, ਬੱਚਿਆਂ ਨੇ ਵੱਡੇ ਹੋ ਜਾਣੇ, ਉਹਨੇ ਆਪਣੀ ਜ਼ਿੰਦਗੀ ਜੀਣੀ ਹੈ। ਤੁਸੀਂ ਕਹੋਗੇ, ਤੇਰੇ ਪਿੱਛੇ ਮੈਂ ਤੇਰੇ ਪਿੱਛੇ ਆਪਣੀ ਜ਼ਿੰਦਗੀ ਵੀ ਮੈਂ ਕਿਤੇ ਗਈ ਨਹੀਂ ਕੁਛ ਕੀਤਾ ਨਹੀਂ। ਅਤੇ ਉਹਨੇ ਕਿਹਾ ਮੈਂ ਅਸੀੇ ਕਿਹਾ ਸੀ ਉਹ ਬੱਚੇ ਆਪਣਾ ਇੰਟਰਸਟ ਦੇਖ ਰਖਣਗੇ, ਜਿੱਥੇ ਉਹ ਜੋ ਉਹਨਾਂ ਨੂੰ ਪਸੰਦ ਹੈ, ਉਹ ਕਰਨਗੇ ਤੁਸੀਂ ਬੱਚੇ ਦੀ ਦੇਖੋ, ਸਾਡੀਆਂ ਡਿਊਟੀਆਂ ਸਾਡਾ ਫਰਜ਼ ਗੁਰੂ ਸਾਹਿਬ ਨੇ ਬੱਚੇ ਦਿੱਤੇ ਨੇ। ਬੱਚਿਆਂ ਨੂੰ ਪੂਰਾ ਟਾਈਮ ਦੋ ਪਰਵਰਿਸ਼ ਕਰੋ, ਫਰਜ਼ ਨਿਭਾਓ ਸਾਡਾ ਫਰਜ ਏ, ਪਰ ਆਪਣੇ ਆਪ ਦਾ ਵੀ ਧਿਆਨ ਰੱਖੋ। ਆਪਣੀ ਉਮਰ ਠੱਲ ਰਹੀ ਹੈ। ਆਪਣੀ ਕਿਸੇ ਟਾਈਮ ਮਿਲਿਆ ਯੋਗਾ ਕਰ ਲਿਆ। ਕੋਈ ਕਲਾਸ ਜਾਇਨ ਕਰ ਲਓ, ਕਿਉਂਕਿ ਦੇਖੋ ਇੰਨਾ ਸਟਟਰੈੱਸ ਹੈ ਅੱਜ ਕੱਲ ਜ਼ਿੰਦਗੀ 'ਚ ਅਸੀਂ ਆਪਣਾ ਟਾਈਮ ਵੀ ਜ਼ਰੂਰ ਕੱਢਨਾ, ਜੇ ਅਸੀਂ ਕੱਢਾਂਗੇ, ਆਪਾਂ ਵੀ ਸਵਸਥ ਰਹਾਂਗੇ ਦੇਖੋ ਠੀਕ ਰਹੋਗੇ ਬੱਚੇ ਦੇਖ ਪਾਓਗੇ ਨਾ
ਆਪਣਾ ਸਰੀਰ ਠੀਕ ਹੋਏਗਾ, ਤਾਂ ਬੱਚੇ ਦੇਖ ਪਾਓਗੇ ਨਾ ਜੇ ਆਪਣਾ ਸਰੀਰ ਇਹ ਨਾ ਸਾਥ ਦੇਵੇਗਾ। ਤੇ ਬੱਚਿਆਂ ਨੂੰ ਕੀ ਦੇਖੋਗੇ? ਆਪਣਾ ਵੀ ਧਿਆਨ ਰੱਖੋ, ਬੱਚਿਆਂ ਦਾ ਵੀ ਧਿਆਨ ਰੱਖੋ। ਬੱਚਿਆਂ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ। ਕੀ ਬੱਚਿਆਂ ਦੇ ਤਾਂ ਬੱਚਿਆਂ ਨੂੰ ਵੀ ਤੁਸੀਂ ਆਪਣਾ ਫਰਜ ਨਿਭਾ ਬਚਣ ਲੱਗੇ ਨੇ